ਸਤਿ ਸ੍ਰੀ ਅਕਾਲ ਜੀ, ਕਿਵੇਂ ਔ?
ਵਧੀਆ-ਵਧੀਆ ਜੀ, ਤੁਸੀਂ ਦੱਸੋ ਤੁਸੀਂ ਕਿਵੇਂ ਔ?
ਮੈਂ ਵੀ ਬਹੁਤ ਵਧੀਆ, ਸਭ ਠੀਕ ਨੇ ਘਰੇ?
ਸਭ ਵਧੀਆ ਜੀ, ਸਭ-ਸਭ ਵਧੀਆ, ਤੁਸੀਂ ਦੱਸੋ?
ਵਧੀਆ ਜੀ ਵਧੀਆ ਬਸ ਐਤਵਾਰ ਦਾ ਦਿਨ ਹੈਗਾ ਅੱਜ ਐਤਵਾਰ ਨੂੰ ਵੈਸੀ ਗਰਮੀ ਬਹੁਤ ਲੱਗਦੀ ਐ ਜ਼ਿਆਦਾ, ਸੂਰਜ ਦਾ ਦਿਨ ਹੁੰਦਾ। ਤੇ ਏਸ ਦਿਨ ਜਾਂ ਤਾਂ ਮੀਂਹ ਬੋਤ ਪੈ ਜਾਂਦਾ ਆ ਗਰਮੀ ਬੋਤ ਈ ਜ਼ਿਆਦਾ ਲੱਗਦੀ ਬਾਕੀ ਦਿਨਾਂ ਵੀ ਕਿਉ ਘਰੇ ਰਈ ਤਾਂ ਉਹ ਘਰ ਰਹਿ ਕ ਵੀ ਬਾਰ ਚਲੋ ਨਈ ਨਿਕਲਦੇ ਇਨਾ ਪਤਾ ਪਤਾ ਲੱਗਦਾ ਪਰ ਫੇਰ ਵੀ, ਗਰਮੀ ਬਹੁਤ ਹੋਈ ਪਈ ਐ।
ਨਾ ਹੁੰਦਾ ਐਤਵਾਰ ਦੇ ਦਿਨ ਤਾਂ ਕਰਕੇ ਉਹ ਗਰਮੀ ਦਾ ਅਹਿਸਾਸ ਹੁੰਦਾ ਆਪਾਂ ਨੂੰ
ਹਾਂਜੀ-ਹਾਂਜੀ ਹਾਂ। ਕਹਿ ਰਹੇ ਨੇ ਬਾਕੀ ਕੱਲ ਸੋਮਵਾਰ ਕੇ ਮੰਗਲਵਾਰ ਤੱਕ ਮੀਂਹ ਪਏਗਾ ਰੱਬ ਕਰੇ ਪੈਜੇ ਬੋਤ ਲੋੜ ਆ ਮੀਂਹ ਦੀ ਵੀ ਮਾਲ ਠੰਡਾ ਹੋ ਜਾਂਦਾ ਹੋਣਾ, ਹਾਂ ਤਾਂਹੀ ਨਾ ਵੀ, ਮਤਲਬ ਸਾਰਾ ਕੁਛ ਪੁੱਠਾ ਹੋਇਆ ਪਿਆ। ਬੇਮੌਸਮ ਬਰਸਾਤਾਂ ਹੋ ਰਹੀਆਂ ਨੇ, ਜਿੱਥੋਂ ਹੋਣੀ ਚਾਹੀਦੀਆਂ, ਉੱਥੋਂ ਹੋ ਨੀ ਰਹੀਆਂ। ਕਿਤੇੇ ਜੂਨ ਦੇ ਐਂਡ ਤੇ ਹੀ ਜੂਨ ਦੇ ਜਮਾ ਆਖੀਰ ਤੇ ਜਾ ਕੇ ਪੈ ਜਾਂਦਾ ਸੀ ਮੀਂਹ ਸੁਰੂ ਹੋ ਜਾਂਦਾ ਸੀ ਪੈਣਾ। ਸਗੋਂ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਸੀ, ਫੇਰ ਪਤਾ ਲੱਗਦਾ ਸੀ, ਸਾਵਨ ਚੜ ਗਿਆ ਆ ਆਉਣ ਵਾਲਾ ਹੁਣ ਤਾਂ ਕੋਈ ਨਾਮੋ ਨਿਸ਼ਾਨ ਹੀ ਨਹੀਂ, ਇੱਕੋਦਮ ਸਾਰਾ ਕੁਛ ਆ, ਇੱਕੋਦਮ ਧੁੱਪਾਂ ਨਿਕਲ ਆਉਦੀਆਂ।
ਓ ਇਹੀ ਹੈ ਨੇ ਜੀ ਇੱਥੇ ਆ ਬਾ ਤਾਵਰਨ ਨੂੰ ਦੂਸ਼ਿਤ ਕਰੀ ਜਾਂਦੇ, ਪੇੜ-ਪੂੜ ਕੱਟੀ ਜਾਂਦੇ ਨੇ 'ਤੇ ਉਹ ਕਿੱਥੇ ਮੀਂਹ ਪਏਗਾ ਜੀ।
ਉਹੀ ਨਾ, ਵੀ ਕਿੰਨਾ ਨੁਕਸਾਨ ਆ ਵੀ ਪੇੜਾਂ ਦਾ ਤਾਂ ਤੁਸੀਂ ਪੁੱਛੋ ਨਾ, ਵੀ ਇੰਨਾ ਬੁਰਾ ਹਾਲ ਆ ਵੀ ਬੰਦੇ ਦੱਸ ਕੱਟ ਲੈਂਦੇ ਆ ਤੇ ਹਜ਼ਾਰ ਜਵਾ ਕੇ ਵੀ ਖੁਸ਼ ਨੀਂ।
ਬਿਲਕੁਲ ਤੇ ਦੇਖ ਦੇਖੋ ਕੱਟਦੇ, ਬਹੁਤ ਜ਼ਾਦਾ ਕੱਟੀ ਜਾਂਦੇ ਜੀ ਥਾਂ-ਥਾਂ ਤੋਂ, ਬਸ ਕੱਟ-ਕੁੱਟ ਕੇ ਆ ਆਪਦਾ ਹੀ ਮਤਲਬ ਕੰਮ ਸਾਰੀ ਜਾਂਦੇ ਨੇ, ਜਾਂ ਉਹਦੇ ਨਾਲ ਪੈਸੇ ਕਮਾ ਲੈਂਦੇ ਨੇ ਜਾਂ ਉਹਨੂੰ ਵੱਡ ਵੁਡ ਵੁੱਡ ਕੇ ਆਪਦੇ ਘਰ ਬਣਾ ਲੈਂਦੇ ਪਏ ਨੇ, ਲਾਂਦੇ ਤਾਂ ਪਏ ਨੀ ਜੀ। ਉੱਥੇ ਬਸ-ਬਸੀ ਆਉਂਦੇ ਨੇ, ਕਿ ਉਹਨਾਂ ਨੂੰ ਸਾਡਾ ਫੈਦਾ ਹੋ ਜੇ। ਜਿਵੇਂ ਮਰਜ਼ੀ, ਤੁਹਾਨੂੰ ਇਹ ਨੀ ਨਾ ਪਤਾ ਦੇਖੋ ਨਾ ਕਿੰਨੀ ਛਾਂ ਦਿੰਦਾ, ਹੁਣ ਧੁੱਪ ਇੰਨੀ ਆ, ਬੰਦਾ ਪੇਟ ਥੱਲੇ ਬਹਿ ਕੇ ਛਾਂ ਤਾਂ ਲੈ ਹੀ ਸਕਦਾ ਨਾ।
ਉਹੀ ਆ ਵੀ, ਮਤਲਬ ਲੋਕੀਂ ਜੇ ਪੱਟ ਰਹੇ ਨੇ ਇਹਨਾਂ ਨੂੰ ਕਰ ਰਹੇ ਨੇ, ਤੇ ਇਹਦੀ ਜੇੜੀ ਕੀਮਤ ਆ ਨਾ, ਉਹ ਵੀ ਉਹਨਾਂ ਨੂੰ ਪਤਾ ਐ, ਹਾਲਾਂਕਿ ਪਤਾ ਹੁਣ ਤੋਂ ਬਾਅਦ ਵੀ ਐਨਾ ਜ਼ਿਆਦਾ ਦਰਖਤਾਂ ਨੂੰ ਤਾਂ ਬਸ ਇਹੀ ਹਲਕੇ 'ਚ ਲਿੱਤਾ ਵੀ ਇਹਨਾ ਬਿਨਾਂ ਤਾਂ ਸਰਜੁਗਾ ਜਿਵੇਂ ਉਹਨਾਂ ਦਾ, ਹਾਲਾਂਕਿ ਗ਼ਲਤ ਨੇ ਬਹੁਤ ਚਾਹੇ।
ਤੁਸੀਂ ਦੇਖੋ ਨਾ ਜੀ ਜੇੜੇ ਮਤਲਬ ਵੱਡੇ ਸ਼ਹਿਰ ਨੇ ਉਹਦੇ ਜਿੱਧਰ ਹਰਿਆਵਲ ਜ਼ਿਆਦਾ ਉੱਥੇ ਕਿੰਨਾ ਮੀਂਹ ਪੈਂਦਾ ਪਿਆ, ਉੱਥੇ ਤਾਂ ਕਦੋਂ ਦਾ ਸਾਵਣ ਸ਼ੁਰੂ ਹੋਇਆ ਹੋਇਆ, ਕਿੰਨਾ ਮੀਂਹ ਉੱਥੇ ਜਮਾ ਗਰਮੀ ਹੈਨੀ, ਤੇ ਇੱਥੇ ਤਾਂ ਗਰਮੀ ਐਨੀ ਇਹ ਜੀ ਤਾਂ ਮਤਲਬ ਏ ਸੀ ਤੋਂ ਬਿਨਾਂ ਬਹਿ ਹੀ ਨੀ ਸਕਦਾ। ਐ ਪਸੀਨਾ ਵਘੀ ਜਾਂਦਾ, ਵਘੀ ਜਾਂਦਾ।
ਨਹੀਂ ਉਹੀ ਅੱਜ-ਕੱਲ ਤਾਂ ਏ ਸੀ ਦਾ ਵੀ, ਬ ਪਤਾ ਹੀ ਨਹੀਂ ਲੱਗਦਾ ਜੇ ਆਪਾਂ ਕੂਲਰ ਵੱਲ ਚਲਾ ਕੇ ਬੈਠੀਏ ਕੁੱਛ ਪਤਾ ਹੀ ਨੀ ਲੱਗਦਾ, ਪੱਖਾ ਹੀ ਇੰਨਾ ਪੱਖੇ ਦਾ ਹੀ ਜ਼ੋਰ ਹੈ ਨੀ, ਕਈ ਕਈਆਂ ਦੇ ਤਾਂ ਪੱਖਾ ਹੀ ਬੋਤ ਹੁੰਦਾ।
ਉਹੀ ਨਾ ਜੀ, ਜੇ ਦੇਖੋ, ਜੇ ਪੰਜ ਮਿੰਟ ਵੀ ਲਾਈਟ ਵਗੈਰਾ ਚਲ ਜੇ ਇੱਥੇ ਆਪਣੇ ਪਾਸੇ ਤੇ ਐ ਮੁੜਕ-ਮੁੜਕ ਹੋ ਜਾਂਦਾ ਨਾ ਪਸੀਨੇ ਨਾਲ ਬੰਦਾ ਉਹ ਸਹਿ ਸ, ਸਹਿ ਨਹੀਂ ਰਿਹਾ, ਉਹ ਅੱਜ -ਕੱਲ ਦੀ ਗਰਮੀ ਨੂੰ ਹਾਂਜੀ।
ਕਿੰਨਾ ਵੀ ਆ, ਰੁੱਖਾਂ ਦੀ, ਦਰਖਤਾਂ ਦੀ ਕਿੰਨੀ ਜ਼ਿਆਦਾ ਬਰਗਤ ਦਾ ਪੇੜ ਹੋ ਗਿਆ ਕਿਵੇਂ ਮਤਲਬ ਇਹਨਾਂ ਦੀ ਛਾਂ ਹੀ ਐਨਾ ਹੈ, ਆਪਾਂ ਬਹੁਤ ਗਰਮ ਇਲਾਕੇ 'ਚ ਨਾ ਚੱਲ ਜਾਈਏ ਨਾ ਖੇ ਤਾਂ ਬੂਟਾਂ 'ਚ ਖੜੇ, ਉੱਥੇ ਸਿੱਧੀ ਧੁੱਪ ਪੈਂਦੀ ਆ, ਉੱਥੇ ਹੀ ਖੇਤਾਂ ਵਿਚ ਵਿਚਕਾਰ ਪੇੜ ਹੋਵੇ ਨਾ, ਉੱਥੇ ਆਪਾਂ ਰਹੀਏ ਨਾ, ਦੋਵਾਂ ਦਾ ਤਾਪਮਾਨ 'ਚ ਹੀ ਫਰਕ ਆ, ਬੰਦੇ ਨੂੰ ਉੱਥੇ ਸਮਝ ਆ ਆਉਣੀ ਚਾਹੀਦੀ ਐ, ਵੀ ਕਿੰਨਾ ਇਹਨਾਂ ਦਾ ਆਪਣੇ ਉੱਤੇ ਪ੍ਰਭਾਵ ਐ, ਜੇ ਆਪ ਵੀ ਬੰਦਾ ਰੋ ਆਪ ਰੋਜ਼-ਰੋਜ਼ ਕਰਕੇ ਦੇਖਣ ਲੱਗ ਜਾਏ ਨਾ ਇਹ ਐਕਸਪੈਰੀਮੈਂਟ, ਜੇ ਆਪਾਂ ਕਹੀਏ ਜੇ ਕਰਨ ਲੱਗ ਜਾਏ ਤੇ ਕਿੰਨਾ-ਕਿੰਨਾ ਨੂੰ ਅਕਲ ਆ ਜਾਏਗੀ, ਪਰ ਉਹੀ ਗੱਲ ਆ ਨਾ। ਆਪਦੀ ਹੀ ਲੋੜਾਂ ਨੂੰ ਪੂਰਾ ਕਰਨ ਲਈ ਸਾਰੇ ਲੱਗੇ ਹੋਏ ਆ ਕਿ, ਕੀ ਵੱਖ-ਵੱਖ ਤਰੀਕਿਆਂ ਦੇ ਪੇੜ ਕੱ ਕੁਛ ਨੀ ਉਨਾਂ ਨੂੰ ਕਰਨਾ।
ਪਤਾ ਦੇਖੋ ਨਾ ਪੁਰਾਣੇ ਟਾਈਮ ਜਦੋਂ ਪੇੜਾਂ ਤੋਂ ਹੀ ਦਵਾਈਆਂ ਬਣਦੀਆਂ ਸੀ, ਪੇੜਾਂ ਪੌਦਿਆਂ ਤੋਂ ਤੇ ਉਹੀ ਘਰੇ ਦਵਾਈਆਂ ਬਨਦੀਆਂ ਸੀਗੀਆਂ। ਤੇ ਅੱਜ ਕੱਲ੍ਹ ਤਾਂ ਸਾਰਾ ਦੇਖੋ ਕਿਵੇਂ ਕੈਮੀਕਲ ਨਾਲ ਭਰਿਆ ਪਿਆ। ਔ ਤਾਂ ਦਵਾਈ ਹੈ ਈ ਨਈ ਜੇੜੀ ਘਰ ਬਣਦੀ ਸੀਗੀ। ਜਦੋਂ ਪੇੜ ਹੀ ਹੈਨੀ ਤਾਂ ਕੁੱਛ ਬਣਨਾ ਕੀ ਐ ਜੀ।
ਤੇ ਐ ਸਈ ਗੱਲ ਐ ਕਿ ਕਿੱਥੋਂ ਆਣਗੀਆਂ ਕੋਈ ਫਲਾਂ ਦਾ ਪਤਾ ਨੀ ਕੋਈ ਸਬ ਜੀਆਂ ਦਾ ਪਤਾ ਨਈ ਕੋਈ ਕੁੱਛ ਨੀ ਸਾਰੇ ਮਿਲਾਵਟੀ ਹੋਏ ਪਏ ਨੇ ਟੀਕੇ ਲਾ-ਲਾ ਕੇ ਬੁਰਾ ਹਾਲ
ਤਾਂ ਹੈ ਜੀ ਹੁਨ ਦੇਖੋ ਨਾ ਹੁਨ ਲੋਕ ਕਿ ਸਫੇਦੇ ਲਾਈ ਜਾਂਦੇ ਨੇ ਉਨਾਂ ਨੂੰ ਪਤਾ ਉਂਦੀ ਲੱਕੜ ਏ ਔ ਮੈਂਗੀ ਵਿਕਦੀ ਆ। ਹੁਨ ਔ ਲਾ ਤਾਂ ਲੈਣਗੇ ਪੰਜ-ਪੰਜ ਤਾਂ ਲਾ ਲੈਣਗੇ ਠੀਕ ਏ ਔ ਆਪਦੇ ਫਾਇਦੇ ਪਿੱਛੇ ਪਰ ਜਦੋਂ ਵਟ ਤੁਸੀਂ ਦੇਖੋ ਨਾ ਜਦੋਂ ਲੱਗਦੇ ਨੇ ਔ ਕਿੰਨਾ ਪਾਣੀ ਖਿੱਚਦੇ ਨੇ। ਜਦੋਂ ਪਾਣੀ ਵੀ ਨਾ ਹੋਏ ਤਾਂ ਗਰਮੀ ਤਾਂ ਲੱਗਨੀ ਆ।
ਔਵੀ।
ਉਸ ਤੋਂ ਬਾਦ ਉਨੂੰ ਵੱਢ ਦੇਨਗੇ ਵੱਢਨ ਤੋਂ ਬਾਦ ਉਹ ਵੇਚ ਦੇਨਗੇ ਪੈਸੇ ਭਰੀ ਜਾਣੇ ਉਨਾਂ ਨੇ। ਏ ਇਹ ਤਾਂ ਹੈ ਨੀ ਕਿ ਓਥੇ ਕੋਈ ਹੋਰ ਪੇੜ ਲਾ ਦੀਏ
ਨਾ ਕੁੱਛ ਨੀ ਅੱਜ ਕੱਲ ਤਾਂ ਕੀ ਏ ਫੈਸ਼ਨ ਹਾਂ ਅੱਜ ਕਲ ਤਾਂ ਫੈਸ਼ਨ ਜਾ ਈ ਬਣ ਗਿਆ ਵੀ ਲੱਕੜਾਂ ਦਾ ਫਰਨਿਚਰ ਹੋਵੇ ਸਾਰਾ ਕੁੱਛ ਚਲੋ ਜਦੋਂ ਏ ਅ ਆਈ ਸੀ ਚੀਜ਼ ਬਣ ਕੇ ਉਦੋਂ ਠੀਕ ਸੀਗਾ ਇਨਾਂ ਨੀ ਬੋਲਬਾਲਾ ਸੀਗਾ ਵਾਲਾ ਇਨਾਂ ਚੀਜ਼ਾਂ ਦਾ ਹੁਣ ਤਾਂ ਆ ਲੋਕੀ ਪੀ ਵੀ ਸੀ ਵੀ ਆ ਪੀ ਵੀ ਸੀ ਆਂ ਜੀ ਕਰਾਉਂਦੇ ਰੇਂਦੇ ਦੀਵਾਰਾਂ ਤੇ ਆਪਦਾ ਸਾਰਾ ਲੁੱਕਾ ਚੜਾ ਦਿੰਦੇ ਆ ਸਾਰਾ ਕੁੱਛ ਪੂਰਾ ਤਾਂ ਲ ਲੱਕੜ ਦਾ ਕੰਮ ਆ ਫੇਰ ਕਹਿੰਦੇ ਗਰਮੈਸ਼ ਪੈਦਾ ਹੋਰੀ ਫੇਰ ਕੈਣ ਗਰਮੀ ਪੈਦਾ ਹੋਰੀ ਐ ਤੇ ਔ ਚੀਜ਼ ਈ ਆਪਾਂ ਉਹੋ ਜਿਹੀ ਬਣਾਉਣਾ
ਉੱਥੇ ਈ ਆਣੀ ਜੇ ਆਪਾਂ ਪੇੜ ਕੱਟਾਂਗੇ। ਤੇ ਲੱਕੜ ਬੰਨਦੀ ਵੀ ਕਿੱਥੋਂ ਆ ਪੇੜ ਤੋਂ ਹੀ ਬਣਦੀ ਆ ਹੁਨ ਬਰਗਦ ਦੇ ਪੇੜ ਵੀ ਆਪਾਂ ਜੇ ਕ ਟੀ ਜਾਵਾਂਗੇ ਏਹੀ ਕੰਮ ਹੋਣਾ।
ਹੁਨ ਸਾਰੇ ਪਾਸੇ ਦੇਖੋ ਹੁਨ ਬੂਹੇ ਵੀ ਲੱਕੜਾਂ ਦੇ ਨੇ ਅਲਮਾਰੀਆਂ ਵੀ ਲੱ ਕੜਾ ਦੀਆਂ ਆ ਹੁਨ ਪਤਾ ਨੀ ਲੋਕਾਂ ਨੂੰ ਕੀ ਸ਼ੌਂ ਚੜਿਆ ਮੈਂਗੀ ਤੋਂ ਮੈਂਗੀ ਲੱਕੜ ਲਾਈ ਜਾਂਦਾ ਘਰੇ ਪੈਲਾਂ ਤਾਂ ਲੋਕੀ ਲੱਕੜਾਂ ਦੀ ਕੋਈ ਜੀ ਨੀ ਲਾਂਦੇ ਸੀ ਉਨਾਂ ਨੂੰ ਪਤਾ ਸੀ। ਮੀਂਹ ਪੈਣੇ ਆ ਲੱਕੜ ਨੇ ਗਲ ਜਾਣਾ ਹੁਨ ਉਨਾਂ ਨੂੰ ਪ ਐ ਮੀਂ ਦਾ ਤਾਂ ਨਾਮੋ ਨਿਸ਼ਾਨ ਈ ਐਨੀ।
ਆ ਗੋਆ ਏ ਨਾ ਆ ਮਤਲਬ ਜ ਜਿਦੇ ਆਪਾਂ ਔ ਪਲੇ ਜੇ ਬਣਾਂਨੇ ਆ ਉਦੇ ਨਾ ਉਦੇ ਨਾਲ ਵੀ ਠੰਡਕ ਬੋਤ
ਪਾਥੀਆਂ।
ਆਪਾਂ ਜਮੀਨਾਂ ਤੇ ਹਾਂ ਪਾਥੀਆਂ ਬਣਾਨੇ ਆ। ਆ ਥੱਲੇ ਵੀ ਜ਼ਮੀਨ ਤੇ ਜਿੜੇ ਅ ਪਾ ਪਾਸ਼ੇ ਵੀ ਲਾਂਉਦੇ ਹੁੰਦੇ ਸੀਗੇ ਏਦੇ ਨਾਲ ਠੰਡਕ ਰੈਂਦੀ ਸੀ। ਕਮਰਿਆਂ 'ਚੋ ਯਾਂ ਫੇਰ ਜਿੱਥੇ ਵੀ ਅੱਜ ਕੱਲ ਦੀ ਪੀੜ੍ਹੀ ਤਾਂ ਇਨੂੰ ਐ ਸਮਝਦੀ ਏ ਵੀ ਉਨਾਂ ਦਾ ਓਲਡ ਫੈਸ਼ਨ ਜਿਵੇਂ ਇਨੂੰ ਕੈ ਦਿੰਦੀ ਏ ਯਾਂ ਫੇਰ ਕੈ ਏ ਵੀ ਗ਼ਰੀਬਾਂ ਵਾਲੀ ਚੀਜ਼ ਐ ਹਾਲਾਂਕਿ ਇਦੇ ਪਿੱਛੇ ਵੀ ਵਿਗਿਆਨ ਆ ਉਨਾਂ ਨੂੰ ਪ ਤਾਂ, ਹੀ ਨੀ ਇਸ ਗੱਲ ਦਾ ਏਸੀਆਂ ਮਗਰ ਮੂਹਰੇ ਬੈਠੇ ਹੋਏ ਨੇ, ਫਿਰ ਕਹਿੰਦੇ ਜੀ ਪ੍ਰਦੂਸ਼ਣ ਵੀ ਹੋ ਰਿਹਾ ਹੈ, ਵਰਤਣਾ ਵੀ ਸਾਰੀ ਸੁਵਿਧਾ ਹੈ ਤੇ। ਤੇ ਫੇ ਸ਼ਿਕਾਇਤਾਂ ਵੀ ਪੂਰੀ ਕਰਨੀਆਂ ਨੇ, ਉਹਦਾ ਤਾਂ ਫ਼ੇਰ ਇੱਕ, ਇੱਕ ਹਿਸਾਬ ਨਾਲ ਇੱਕ ਕਿ ਸੁੱਖ ਸਾਨੂੰ ਸਾਰੀ ਤਰ੍ਹਾਂ, ਨਹੀਂ ਨਾ ਮਿਲ ਸਕਦਾ।
ਇਹੀ ਗੱਲ।
ਕਿਸੇ ਦੀ, ਕਿੰਨੀ ਬੁਰੀ ਕੁਰਬਾਨੀ ਦੇ ਰਹੇ ਹੋ। ਉਹ ਵੀ ਆਪਦੇ ਲਈ ਪੇੜਾ ਕਿੱਥੇ ਸਾਹ ਸਾ ਵਿੱਚ ਕਿੰਨਾ ਆਪਣੇ ਸਹਾਇਕ ਨੇ, ਆਕਸੀਜਨ, ਕਾਰਬਨ ਡਾਇਆਕਸਾਈਡ, ਦਾ ਕਿੰਨਾ ਤ ਜੋ ਹੈਗਾ। ਆਪਣੇ ਇਹਦੇ ਚ।
ਤੁਸੀਂ ਦੇਖੋ ਨਾ, ਲੋਕੀ ਹੁਣ ਜਿਵੇਂ ਕਈ ਤਾਂ ਲਾ ਦੇ ਹੁੰਦੇ ਨੇ, ਵੇਖ ਵਖਾਈ ਕਰ ਕੀ ਕੀ ਚਲੋ, ਇੱਕ ਆਪਦੇ ਜਨਮ ਦਿਨ ਤੇ ਲਾ ਦਿੰਦੇ ਨੇ। ਚਲੋ ਲਾ ਤਾਂ ਦਿੰਦੇ। ਤੁਸੀਂ ਉਹਨਾ ਨੂੰ ਪਾਣੀ, ਪੂਣੀ ਵੀ ਦੇ ਦੋ ਨਾ, ਉਹਨੂੰ ਵੱਡਾ ਤਾਂ ਕਰੋ। ਜੇ ਤੁਸੀਂ ਲਾਉਣਾ ਤਾ, ਨਾ ਉਹਨਾਂ ਦੀ ਕੋਈ ਦੇਖ
ਹਮ। ਬੱਸ ਆਜੇ ਜੇ ਮੁਰਝਾ ਜੇ, ਕਿਸੇ ਨੂੰ ਕੋਈ ਨੀ ਸਾਰੇ, ਆਪਦੇ-ਆਪਦੇ ਕੰਮਾਂ ਚ ਵੜ ਜਾਂਦੇ ਨੇ ਫਿਰ। ਉਹ ਤਾਂ, ਬੱਸ ਇੱਕ ਫੋਟੋ, ਫੋਟੋ ਲੈਣੀ ਹੁੰਦੀ ਆ। ਉਹ ਤਾਂ ਬੱਸ ਫੋਟੋਆਂ ਵਾਸਤੇ ਰਹਿ ਗਈ ਸੀ ਜੇ, ਹੋਰ ਕੁਛ ਨੀ ਗਾ।
ਨਾ ਜੀ ਵੇਖ ਵਖਾਈਆ ਕਰਨਾ। ਕਿ ਬੱਸ ਅਸੀਂ ਕਰ ਰਹੇ ਹਾਂ ਦੇਖੋ? ਪਰ ਤੁਸੀਂ ਦੇਖੋ ਤਾਂ ਸਹੀ ਨਾ, ਹੁਣ ਜੇ ਤੁਸੀਂ ਲਾ ਉਹਨੂੰ, ਉਹਨੂੰ ਵੱਡਾ ਤਾਂ ਕਰਦੋ ਓਦੀ ਦੇਖਭਾਲ ਕਰੋ, ਤੇ ਪੁੱਤਾਂ ਵਾਂਗੂ ਪਾ ਲਓ ਉਹਨੂੰ ਨੂੰ ਵੀ, ਤੇ ਉਹਨੇ ਤਾਂ ਤੁਹਾਨੂੰ ਛਾਂ ਵਗੈਰਾ ਦੇਣੀ ਆ।
ਕਿੰਨੀਆਂ ਤਾਂ ਬਿਮਾਰੀਆਂ ਤੋਂ, ਆਹ ਤੁਲਸੀ ਦਾ ਪੌਦਾ ਹੋ ਗਿਆ। ਤੁਲਸੀ ਦਾ ਪੌਦਾ ਵੀ ਜੇ ਲਾਈਏ ਮਤਲਬ ਲੋਕੀਂ ਅੱਜ ਤਾਂ ਇਹਨੂੰ, ਇਹਨਾਂ ਨੂੰ ਤੁਲਸੀ ਮਾਤਾ ਨੂੰ ਇੰਨਾ ਸ਼ੁਭ ਮੰਨਦੇ ਨੀ ਲੋਕੀ, ਜਿਹੜੇ ਅੱਜ ਕੱਲ੍ਹ ਬਾਹਲੇ ਪੜ੍ਹ, ਲਿਖ ਜਾਂਦੇ ਨੇ ਨਾ। ਲੱਗਦਾ ਵੀ ਸਾਡੇ ਤਾਂ ਅੰਗਰੇਜ਼ਾਂ ਵਰਗੇ ਦਿਮਾਗ ਹੋਗੇ ਬੱਸ, ਉਹਨਾਂ ਦੀ ਫਿਰ ਜਿਹੜੀ ਸੰਸਕ੍ਰਿਤੀ ਛੁਟ ਜਾਂਦੀ ਐ। ਉਹਨਾਂ ਨੂੰ ਇਹੀ ਲੱਗਦਾ, ਬੱਸ ਇਹ ਮਤਲਬ ਪੁਰਾਣੀ ਸੋਚ ਹੋ ਗਈ। ਐਵੇਂ ਜਿ ਗਿਣ ਮਤਲਬ ਕਹਿ ਦਿੰਦੇ ਨੇ ਵੀ ਬਈ ਆਤ ਤਮ ਵਿਸ਼ਵਾਸ ਆ ਤੁਹਾਡਾ ਇਹੇ ਉਹ, ਅੰਧ ਵਿਸ਼ਵਾਸ ਆ, ਇਹੇ ਕਰਕੇ।
ਉਹਨਾਂ ਨੇ ਕਹਣਾ ਹੀ ਹੈ ਜੀ, ਉਹਨਾਂ ਨੂੰ ਹੋ ਗਿਆ ਨਾ, ਕਿ ਸਾਨੂੰ ਤਰੱਕੀ ਮਿਲ ਗਈ ਆ।
ਹੂੰ।
ਏਹੀ, ਚੱਕਰ ਏ ਜੀ ਸਾਰੇ ਬੱਸ।
ਪੌਦੇ ਦਾ, ਆਪਣਾ ਸਰਾ ਹਰ ਇੱਕ ਪੌਦੇ ਦਾ।
ਤੁਸੀਂ, ਦੇਖੋ। ਨਾ ਹੁਣ ਪੇੜ ਵੀ ਲਾ ਦੇਣਗੇ। ਹੁਣ ਤਾਂ ਆਹ ਉਹ ਦੂਜਾ ਵੀ ਤਾਂ, ਮਤਲਬ ਫਰੂਟ ਵਾਲਾ। ਕਿੰਨੇ ਪੇੜ ਲੱਗਦੇ ਨੇ, ਲਾ ਕੇ ਨੀ ਰਾਜੀ, ਔ ਨਾ ਨਾਰੀਅਲ ਦੇ ਇੰਨੇ ਪੇੜ ਹੁੰਦੇ ਨੇ। ਪਹਿਲਾਂ ਕਿੰਨੇ ਹੁੰਦੇ ਸੀ। ਹੁਣ ਤਾਂ ਹੈ ਹੀ ਨਹੀਂ, ਸਾਰੇ ਸੁੱਕੇ ਪਏ ਆ।
ਨਾਲੇ ਸਰਕਾਰਾਂ ਨੇ ਵੜਾਇਆ, ਕਹਿ-ਕਹਿ ਕੇ ਵੀ ਕਹਿੰਦੇ, ਸਾਡੇ। ਸੋਹਣਾ ਕਿੰਨਾ ਲੱਗਦਾ ਨਾਲੇ ਬ ਪੇੜ, ਕੋਈ ਇਹਦੀ- ਇਹਦੀ ਰੰਗਤੀ ਹੀ ਸੋਹਣੀ ਹੈ, ਤੇ ਰੂਪ ਵੀ ਏਨਾ ਸੋਹਣਾ ਹੈ ਚਾਰ, ਪੰਜ ਮੂੰਹ ਵਾਲੇ ਹੁੰਦੇ ਆ ਵੱਡਾ।
ਪਾਣੀ ਕਿੰਨਾ ਫਾਇਦੇਮੰਦ ਏ, ਉਹ ਕਿੱਥੋਂ ਆਏਗਾ। ਇੱਥੋਂ ਹੀ ਤਾਂ ਆਏਗਾ। ਜੇ ਪੇੜ ਲਾਵਾਂਗੇ ਤਾਂ।
ਉਹੀ ਤਾਂ ਮੈਂ ਕਹਿ ਰਹੀ ਹਾਂ। ਜੇ ਇਹਨਾਂ ਨੂੰ ਲੱਗਦਾ ਨਾ ਵੀ ਇਹ ਸਾਡੇ ਸ਼ੋਅ ਨੂੰ ਖ਼ਰਾਬ ਕਰ ਰਿਹਾ। ਤੇ ਇਹਦਾ ਲੱਗ ਵੇਖਣ ਚ ਵੀ ਇੰਨਾ ਸੋਹਣਾ ਲੱਗਦਾ। ਇਹਦੇ ਚ ਤਾਂ ਕੁੱਛ, ਉਹ ਹੈ ਨੀ, ਏਡਾ ਲੰਬਾ, ਉੱਚਾ ਤਾਂ ਪੇੜ ਹੁੰਦਾ ਇਹਦਾ।
ਬਿਲਕੁਲ ਜੀ। ਸਭ ਤੋਂ ਉੱਚਾ ਪੇੜ ਹੁੰਦਾ ਏਨਾ। ਪਹਿਲਾਂ ਥਾਂ-ਥਾਂ ਲੱਗੇ ਹੁੰਦੇ ਸੀਗੇ ਨਾਰੀਅਲ ਦੇ ਪੇੜ ਪਰ ਹੁਣ ਤਾਂ ਵੇਖਦੇ ਈ ਨੀ ਜਮਾਂ ਈ ਨੀ ਵਿਕਦੇ ਜੀ।
ਜਿਆਦਾ ਰਹਿੰਦੇ ਨੇ ਨਾ ਇੱਥੋਂ ਆਉਂਦੇ ਨੇ ਤਿਆਰ ਹੋ ਕੇ ਬਸ ਉਹ ਦਿਖਦੇ ਐ ਉੱਥੇ ਹੋਣਗੇ? ਹੁਣ ਤਾਂ ਕਿੰਨਾ ਟਾਈਮ ਹੋ ਗਿਆ ਵੇਖਿਆ ਹੀ ਨੀ। ਚਾਰਨ ਚ ਆਉਂਦੇ ਦੇਖੇ ਆ। ਇੰਨਾ ਮਾੜਾ ਹਾਲ ਆ ਫਿਰ ਗਰਮੀ ਸਿਰੇ ਦੀ ਗਰਮੀ ਆ। ਸਾਰਾ ਕੁਝ ਉਲਟ, ਪੁਲਟ ਤਾਂ ਹੋ ਗਿਆ, ਬੇਮੌਸਮ ਸਾਰਾ ਹੋਣ ਲੱਗ ਗਿਆ ਗਰਮੀ ਜ਼ਿਆਦਾ ਪੈਣ ਲੱਗ ਗਈ ਸਰਦੀਆਂ ਦੇ ਟਾਈਮ ਘੱਟ ਗੇ।
ਇਹੀ ਤਾਂ ਗੱਲ ਐ ਜੀ ਕੀ ਕਹੀਏ, ਹੁਣ ਲੋਕਾਂ ਨੂੰ ਕਰਨਾ ਚਾਹੀਦਾ ਜੀ। ਪਰ ਲੋਕੀ ਆ ਸਮਝ ਦੇ ਨੀ ਨਾ ਆਵਦਾ ਈ ਫਾਇਦਾ ਲੈਣ ਵਾਸਤੇ ਕਰੀ ਜਾਂਦੇ ਸਭ ਜੇ ਲਾ ਵੀ ਦੇਣਗੇ ਤਾਂ ਉਹਨੂੰ ਵੱਢ ਦੇਣਗੇ ਲੱਕੜ ਵਾਸਤੇ ਕਈ ਤਾਂ ਹੁੰਦੇ ਨੇ ਉਹਨਾਂ ਨੂੰ ਇਹ ਕਿ ਚਲੋ ਲਕ ਅਸੀ ਪੇੜ ਲਾ ਦੀਨੇ ਆ ਬਾਅਦ ਚ ਵੱਢ ਦਾਂਗੇ ਤਾਂ ਲੱਕੜ ਦੇ ਘਰੇ ਕੋਈ ਚੀਜ਼ ਬਣ ਜਾਏਗੀ।
ਹੂੰ ਬਈ ਉਹੀ ਐ ਨਾ ਸਵਾਰਥ ਐ ਸਾਰੇ ਕਿਤੇ ਸਵਾਰਥ ਸਵਾਰਥ ਆ ਕੁਛ ਨੀ ਰਹਿ ਗਿਆ ਕਿਸੇ ਕੋਲ ਕਿਸੇ ਦੇ ਪੱਲੇ ਕੁਛ ਨੀ ਰਹਿ ਗਿਆ ਆਪਣਾ ਪਹਿਲਾ ਦੇਖਦੇ ਆ ਬਾਅਦ ਚ ਦੂਜਿਆਂ ਦਾ ਦੇਖਦੇ ਆ।
ਹਾਂਜੀ ਚਲੋ ਕੋਈ ਗੱਲ ਨੀ ਜੀ।
ਸਤਿ ਸ੍ਰੀ ਅਕਾਲ।
ਕਰਦੇ ਹਾਂ ਜੀ, ਸਤਿ ਸ੍ਰੀ ਅਕਾਲ